ਹਾਂਜੀ, ਸਸ ਸ੍ਰੀ ਕਾਲ ਸਭ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ।
ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ?
ਸਭ ਵਧੀਆ ਚੜ੍ਹਦੀ ਕਲਾ ਹਜੂਰ ਸਭ ਆਏ ਦੇ ਸੀ ਮੈਂ ਕਿਹਾ ਚਲੋ ਫੋਨ ਲਾ ਕੇ ਪੁੱਛੀਏ ਤੁਹਾਡਾ ਕੀ ਹਾਲ-ਚਾਲ ਹੈ?
ਚਲੋ ਅਰੇ ਭਾਜੀ ਤੁਸੀਂ ਤੇ ਬੜੀ ਗ਼ਲਤੀ ਕਰ ਲਈ ਤੁਸੀਂ ਦੱਸਿਆ ਨੀ ਹਜ਼ੂਰ ਸਾਹਿਬ ਚਲੇ ਗਏ। ਤੁਸੀਂ ਮੈਨੂੰ ਦੱਸਦੇ ਤੇ ਆਪਾਂ ਵੀ ਸਲਾਹ ਕਰ ਲੈਂਦੇ ਹਜ਼ੂਰ ਸਾਹਿਬ ਜਾਨ ਦੀ।
ਚਲੋ ਕੋਈ ਨੀ ਤੁਹਾਡੀ ਅਰਦਾਸ
ਹਾਂਜੀ, ਹੋਰ ਕਿੱਦਾਂ ਦਾ ਮੌਸਮ ਏ? ਹਜ਼ੂਰ ਸਾਹਿਬ ਵਿੱਚ।
ਵਧੀਆ ਮੀਂਹ ਆਉਣ ਵਇਆ ਐ।
ਅੱਛਾ-ਅੱਛਾ। ਤੇ ਹੋਰ ਦੱਸੋ ਹੋਰ ਸਭ ਵਧੀਆ, ਪੰਜਾਬ ਦਾ ਵੀ ਵਧੀਆ ਹਾਲ ਹੈ ਬਸ ਇੱਧਰ ਵੀ ਮੌਸਮ ਥੋੜਾ ਏਦਾਂ ਦਾ ਹੀ ਹੋ ਰਿਹਾ ਹੈ ਗਰਮੀ ਹੋ ਰਹੀ ਹੈ ਕਿ ਜੇ ਬਾਰਿਸ਼ਾਂ ਵਗੈਰਾ ਨਹੀਂ ਹੋ ਰਹੀਆਂ ਨੇ।
ਅੱਛਾ ਠੰਡਾ ਮਾਹੌਲ ਹੋ ਗਿਆ ਐ।
ਨਹੀਂ-ਨਹੀਂ, ਅਜੇ ਨੀ ਹੋਇਆ ਅਜੇ ਤਾਂ ਗਰਮ ਹੀ ਚੱਲ ਰਿਹਾ।
ਅੱਛਾ ਹੋਰ ਕੀ ਤੁਸੀਂ ਕੀ ਕਰ ਰਹੇ ਹੋ ਵਰਕ। ਫੇਰ
ਬਸ ਕੋਛ ਨੀ ਬੱਸ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਮੈਂ ਕਿਹਾ ਹੁਣ ਤੁਸੀਂ ਹਜ਼ੂਰ ਸਾਹਿਬ ਗਏ ਹੋ ਤੇ ਮੈਂ ਕਹਿ ਰਹੀ ਸੀ ਕਿ ਥੋੜ੍ਹਾ ਜਿਹਾ ਉੱਧਰੋਂ ਦੀ ਆਜ ਤੋ, ਤੇ ਆਪਾਂ ਥੋੜੀ ਸਲਾਹ ਕਰ ਲੈਂਨੇ ਦਰਬਾਰ ਸਾਹਿਬ ਚੱਲੇ ਆ।
ਅੱਛਾ, ਮੈਂ ਕਿ ਗੱਡੀ ਬੈਠਾਂ ਨਾ ਮੈਂ ਜੀਰੇ ਬੈਨਾ ਪਿਆ
ਅੱਛਾ-ਅੱਛਾ ਤੇ ਤੁਸੀਂ, ਤੁਸੀਂ ਕਰੋ ਨਾ ਸਲਾਹ ਆਪਸ ਵਆ ਚੋ ਵੀ
ਹੂੰ, ਮੈਂ ਹੂਨ ਅਗਲੇ ਬੁੱਧਵਾਰ ਆਵਾਂਗਾ ਫੇਰ ਤੁਹਾਨੂੰ ਲਾਨਾ ਫੋਨ
ਹਾਂਜੀ। ਪਰ ਮੈਂ ਕਹਿ ਰਹੀ ਸੀ ਕਿ ਫੇਰ ਤੁਸੀਂ- ਸਲਾਹ ਕਰ ਲੈਂਨੇ ਐ ਤੇ ਥੋੜ੍ਹਾ ਜਿਹਾ ਮੈਨੂੰ ਦੱਸੋ ਨਾ ਕਿ ਤੁਸੀਂ ਆਓਗੇ। ਕਿੱਦਾਂ ਆਓਗੇ? ਟ੍ਰਰੇਨ ਕੂ ਆਓਗੇ ਯਾ
ਉਹ ਮੈਂ ਮੁੰਡੇ ਕਿਆ ਐ ਮੈਂ ਤਾਂ ਮੁੰਡੇ ਨੂੰ ਕੀਆ ਉਹ ਕਹਿੰਦਾ ਪਲੇਂ ਬਾਏ ਪਲੇਨ ਚੱਲਨੇ ਆ। ਫਿਰ ਉਹਨੇ ਉਮਰ ਯਾਦਾ ਐ ਫਿਰ ਪਲੇਨ ਦਾ ਸਫ਼ਰ ਹੁੰਦਾ ਨਹੀਂ। ਫੇਰ ਟ੍ਰਰੇਨ ਹੀ ਆਵਾਂਗੇ ਤ ਕਾਰ ਕਰਾਵਾਂ ਮੈਂ ਸੱਚ ਖੰਡ ਦੀ
ਅੱਛਾ
ਜੋ ਦੌਲਾਦੇ ਕੋਈ ਰੇ ਰੇਲੀ ਰੈਂਦਾ ਗੀ ਇਦੇ ਖੰਡਵਾ? ਮੈਂ ਸੁਣੀਆ ਇਥੇ ਖੰਡਵਾ ਤੁਆਡਾ ਕੋਈ ਰਿਸ਼ਤੇਦਾਰ ਰੈਂਦਾ ਕੋਈ ਨਾ
ਹਾਂਜੀ-ਹਾਂਜੀ, ਮੇਰੇ ਓਦਰ ਰਿਸ਼ਤੇਦਾਰ ਰੈਂਦੇ ਨੇ ਮੈਂ ਫੋਨ ਕਾਰਦੇਨੀ ਆ ਤੇ ਤੁਆਡਾ ਤੁਸੀਂ ਮੈਨੂੰ ਦੱਸਦੋ, ਕਦੋਂ ਪੋਚ ਜੋਗੇ ਤੁਸੀਂ ਤੇ ਮੈਂ ਤੁਆਡਾ ਓ, ਕੈ ਦੇਣੀ ਆ ਓ ਰੋਟੀ-ਪਾਣੀ ਸਭ ਇੰਤਜ਼ਾਮ ਕਾਰ ਦਿੰਦੇ
ਅੱਛਾ ਅਰੇ ਓ ਰੋਟੀ ਕੀ ਉਬੇਆ ਖਾਂਦੀ ਨੀ ਓਨੂੰ ਤਾਜਾ ਖਾਣ ਦੀ ਆਦਤ ਐ, ਮੈਂ ਫੇਰ ਚਲੋ ਪੁੱਛੇਆ ਤੋਡਾ ਸਵਸਤ ਐ ਤੁਆਡੀ।
ਅੱਛਾ ਜੀ।